ਹੈਲੋ
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਏ?
ਵਧੀਆ, ਤੁਸੀਂ ਸੁਣਾਓ।
ਬਸ ਵਧੀਆ -ਵਧੀਆ ਤੁਸੀਂ ਸੁਣਾਓ ਕੀ ਕਰਦੇ ਸੀ?
ਬਸ ਮੈਂ ਆਪਣੇ ਭਰਾ ਘਰ ਆਈ ਸੀ ਥੋੜਾ ਮਿਲਣ।
ਅੱਛਾ ਵਧੀਆ- ਵਧੀਆ ਜ਼ਰੂਰੀ ਏੇ
ਰਹਿੰਦਾ ਹੈ, ਅਸੀਂ ਦੂਰ ਰਹਿੰਦੇ ਹਾਂ, ਫੇਰ ਬਹੁਤ ਟਾਈਮ ਬਾਅਦ ਮਿਲਣਾ ਹੋਇਆ।
ਹਾਂ ਨਹੀਂ -ਨਹੀਂ ਜ਼ਰੂਰੀ ਹੈ ਜੀ ਭਰਾਵਾਂ ਨਾਲ ਤਾਂ ਦੇਖੋ ਸਾਰਾ ਕੁਛ ਹੈ।
ਹਾਂ ਹੋਰ ਹੈ ਈ ਕਿਹੜੇ ਭਰਾ। ਤੇ ਜਿਹੜੇ ਹੈ, ਉਹਨਾਂ ਨਾਲ ਤੇ ਨਿਭਾਣੀ ਪਏਗੀ।
ਹਾਂ ਨਹੀਂ -ਨਹੀਂ ਭਰਾਵਾਂ ਨਾਲ ਤੇ ਦੇਖੋ, ਸਾਰੀ ਉਮਰ ਨਿਭਾਉਣੀ ਪੈਂਦੀ ਏ
ਹਾਂਜੀ, ਹੋਰ ਕੀ ਕਰਦੇ ਪਏ ਸੀ ਤੁਸੀ?
ਬਸ ਬੈਠੇ ਸੀ, ਤੇ ਮੈਂ ਕਿਹਾ ਚਲੋ ਅੱਜ ਨਾ ਮੈਂ ਆਲੂ, ਭਿੰਡੀ, ਪਿਆਜ ਬਨਾਵਾਂ।
ਆਲੂ, ਭਿੰਡੀ, ਪਿਆਜ?
ਹਾਂ -ਹਾਂ ਮਤਲਬ ਭਿੰਡੀ ਚ ਆਲੂ ਪਾਦੋ ਨਾਲ। ਪਿਆਜ ਪਾਓ ਦੋ ਤਿੰਨ ਦੋ ਤਿੰਨ ਆਪਣੇ ਆਲੂ ਪਾਓ ਮੈਂ ਕਿਹਾ ਚਲ ਅੱਜ ਇਹ ਬਣਾਵਾਂ ਬੱਚਿਆਂ ਦੀ ਡਿਮਾਂਡ ਸੀ ਮੈਂ ਕਿਹਾ ਚਲ ਬ
ਅਸੀਂ ਅਸੀਂ ਤੇ ਕਦੀ ਨਾ ਸੁਣਿਆ ਨਾ ਕਦੀ ਖਾਇਆ-
ਹੋ ਤੁਸੀਂ ਕਦੀ ਭਿੰਡੀ ਨੀ ਖਾਈ?
ਭਿੰਡੀ ਨੋਰਮਲ ਖਾਂਦੇ ਆ ਨਾ, ਪਿਆਜ ਵਾਲੀ ਟਮਾਟਰ ਵੀ ਪਾ ਦੇਨੇ ਆ ਏਂਂਦਾ ਆਲੂ ਨੀ ਅਸੀਂ ਕਦੇ ਪਾਇਆ।
ਅਰੇ ਆਲੂ ਪਾ ਕੇ ਖਾਓ, ਟੇਸਟੀ ਲਗਦੀ ਏ ਅੱਛੀ ਲੱਗਦੀ ਏ ਸਵਾਦ ਆਉਂਦਾ ਬੜਾ।
ਕਿਵੇਂ ਬਣਾਉਂਦੇ ਹੋ ਫਿਰ?
ਇੰਝੇ ਪਹਿਲੇ ਥੋੜੇ ਜਿਹੇ ਆਲੂ ਫਰਾਈ ਕਰ ਲੈਨੇ ਆਂ ਤੇ ਆਪਣੇ ਥੋੜੇ ਪਿਆਜ ਫਰਾਈ ਕਰ ਲਏ। ਤੇ ਨਾਲ ਅੱਸੀਂ ਆਪਣਾ ਥੋੜ੍ਹੀ ਜਿਹੀ ਭਿੰਡੀ ਫਰਾਈ ਫਰੂਈ ਕਰਕੇ ਨਾ
ਅੱਛਾ -ਅੱਛਾ!
ਹਾਂ, ਉਹਨੂ ਫੇਰ ਰੱਖ ਦਿੰਨੇ ਆਂ, ਮਸਾਲੇ ਮਸੂਲੇ ਪਾ ਕੇ ਵਿੱਚ ਤੇ ਟਮਾਟਰ ਪਾ ਦਿੰਨੇ ਆਂ ਇੱਕ ਦੋ, ਅਮ੍ਹਚੂਰ ਵਗੈਰਾ ਪਾਉਂਦੇ ਆ, ਬੇਸਿਕ ਮਸਾਲੇ ਵਗੈਰਾ ਪਾ ਕੇ ਨਾ ਤੇ, ਬਸ ਉਹਨੂੰ ਦਸ ਤੋਂ ਪੰਦਰਾਂ ਵੀਹ ਮਿੰਟ ਤੱਕ ਉਹਨੂੰ ਰੱਖ ਤੇ ਉਹ, ਕਿਉਂਕਿ ਭਿੰਡੀ ਵੀ ਤੱਲੀ ਜਾਂਦੀਏ ਆਲੂ ਵੀ ਹੋ ਜਾਂਦੇ ਨੇ, ਤੇ ਆਪਣਾ ਉਹ ਵੀ ਹੋ ਜਾਂਦੀ ਹੈ, ਪਿਆਜ ਵੀ ਤਲੇ ਜਾਂਦੇ ਨੇ
ਅੱਛਾ।
ਤੇ ਫੇਰ ਉਹ ਮਸਾਲੇ ਪਾ ਕੇ, ਤੇ ਉਹਨੂੰ ਰੱਖ ਦੋ ਥੋੜੀ ਦੇਰ ਤੇ ਉੱਪਰ ਘਿਓ ਦਾ ਚਮਚ ਪਾ ਲਓ, ਇਕ ਯਾ ਦੋ।
ਅੱਛਾ।
ਹਾਂ, ਤੇ ਬਸ ਉਹ ਫੇਰ ਟੇਸਟ ਵੇਖੋ ਬੜਾ ਵਧੀਆ
ਮੈਂ ਤੇ ਖੁਦ ਹੀ ਪਹਿਲੀ ਵਾਰ ਸੁਣਿਆ, ਕਰਾਂਗੀ ਮੈਂ ਟਰਾਈ ਫਿਰ
ਹੂ ਹੂ, ਹੋਰ ਸੁਣਾਓ ਤੁਸੀਂ ਕੀ ਕਰਦੇ ਹੋ?
ਕੁਛ ਨੀ ਬਸ, ਮੈਂ ਅੱਜ ਉਹ ਬਣਾ ਕੇ ਆਈ ਸੀ, ਫਲੀਆਂ ਆਲੂ।
ਊ ਹੂ
ਹਾਂਜੀ। ਮੈਨੂੰ ਸਵਾਦ ਲੱਗਦੀ ਐ, ਫੇਰ ਪਾਪਾ ਕੋਲੋਂ ਮੈਂ ਪੁੱਛਿਆ, ਮੈਂ ਖਿਆ ਖਾਲੋਗੇ ਤੁਸੀਂ, ਮੈਂ ਬਣਾਵਾਂ।
ਅੱਛਾ ਅੱਛਾ।
ਤੇ ਕਹਿੰਦੇ ਬਣਾ ਲੈ, ਤੇ ਮੈਂ ਸੋਚ ਰਹੀ ਸੀ ਆਪਣੇ ਪਾਪਾ ਨੂੰ ਨਾਸਤੇ ਚ ਕੁਛ ਬ੍ਰੈਡ ਦਾ ਉਹ ਮਿੱਠਾ ਮਿੱਠਾ ਬਣਾ ਕੇ ਖੁਵਾਵਾਂ, ਉਹ
ਮਿੱਠਾ ਮਿੱਠਾ ਕਿਵੇਂ?
ਉਹ ਅਨਾ ਮੈਨੂੰ ਏਦਾਂ ਨਾਮ ਨੀ ਪਤਾ, ਮੈਂ ਬਟ ਤੁਹਾਨੂੰ ਐ ਰੇਸੀਪੀ ਪੀ ਦੱਸ ਦੇਨੀ ਆ ਵੈਸੇ। ਆ ਆਪਾਂ ਤਿੰਨ ਬਰੈਡ ਲੈਨੇਂ ਆ, ਮੱਖਣ ਲਾਨੇ ਮਹਿਲੇ ਤੋਂ ਮੱਖਣ ਡਾਲ ਦਿਆ ਔ ਦੇ ਚ ਫਰਾਈ ਪੈਨ ਚ, ਮੱਖਣ ਲਾਇਆ। ਆਪਾਂ ਇੱਕ ਬ੍ਰੈਡ ਰੱਖ ਦੇਨੀ ਆ, ਉਹਦੇ ਉੱਤੇ ਦੂਜੀ ਵੀ ਰੱਖਦੇ ਦੇਨੀ ਆ ਔਰ ਤੀਜੀ ਵੀ ਰੱਖ ਦੇਣੀ ਐ, ਔਰ ਜੋ ਤੀਜੀ ਬ੍ਰੈਡ ਐ, ਔਰ ਜੋ ਪਹਿਲੀ ਬ੍ਰੈਡ ਐ ਇਹ ਦੋਨੋ ਨੂੰ ਉੱਪਰ ਨੀਚੋਂ ਦੀ ਰੋਸਟ ਕਰਲੋ ਤੁਸੀਂ ਮੱਖਣ ਅੰਦਰ‌।
ਅੱਛਾ, ਕੜਕ ਜੀ ਕਰ ਲੋ।
ਹਾਂਜੀ ਉੱਪਰੋਂ ਉੱਪਰੋਂ, ਉਹਨੂੰ ਉੱਪਰੋਂ ਕਰ ਲੋ, ਔਰ ਥੱਲੇ ਵਾਲੀ ਨੂੰ ਥੱਲੋਂ ਕਰ ਲੋ। ਠੀਕ ਐ, ਜੋ ਵਿੱਚ ਵਾਲੀ ਐ, ਉਹ ਨੋਰਮਲ ਰਹੇਗੀ। ਫੇਰ ਨਾ ਤੁਸੀਂ ਦੁੱਧ ਪਾਉਂਦੇ ਜਾਓ, ਔਰ ਉਹਨੂੰ ਘੱਟ ਸਟੀਮ ਤੇ ਬਿਲਕੁਲ ਦੁੱਧ ਨੂੰ ਪਾਉਂਦੇ ਜਾਓ, ਦੁੱਧ ਸੋਗਦਾ ਜਾਵੇ। ਬ੍ਰੈਡ ਨੂੰ ਬ੍ਰੈਡ ਸੋਕਦਾ ਜਾਵੇ ਦੁੱਧ ਨੂੰ, ਪਾਉਂਦੇ ਜਾਓ ਪਾਉਂਦੇ ਜਾਓ, ਜਦ ਤੱਕ ਉਹ ਬ੍ਰੈਡ ਸੋਫਟ ਨਾ ਹੋ ਜਾਵੇ ਨਾ ਦੁੱਧ ਬਿਲਕੁਲ ਪੂਰਾ ਸੋਕ ਨਾ ਲਵੇ, ਤਖ ਤੁਸੀਂ ਦੁੱਧ ਪਾਦੇ ਰਹਿਣਾ ਉਹਨੂੰ। ਫੇਰ ਉਹਦੇ ਉੱਤੇ ਤੁਸੀਂ ਖੰਡ ਪਾਓ, ਤੇ ਥੋੜ੍ਹੀ ਜੀ ਹਨੀ ਪਾ ਦੋ, ਅਗਰ ਤੁਸੀਂ ਚੀਨੀ ਨਈ ਖਾਂਦੇ ਤਾਂ ਤੁਸੀਂ ਨੋਰਮਲੀ ਹਨੀ ਪਾ ਦੋ। ਥੋੜਾ ਜਾ ਉਹਨੂੰ ਗਰਮ ਹੋਣ ਦੋ ਸਟੀਮ ਤੇ। ਫੇਰ ਤੁਸੀਂ ਉਹਨੂੰ ਖਾਓ, ਤੁਹਾਨੂੰ ਅਲਗ ਹੀ ਸਵਾਦ ਮਿੱਠਾ ਮਤਲਬ ਡੇਜ਼ਰਟ ਕੋਈ ਮੰਗਦੇ ਐ ਨਾ ਤੇ, ਉਨਾ ਨੂੰ ਐ ਖਵਾ ਸਕਦੇ ਆ
ਅੱਛਾ। ਮੈਂ ਤੇ ਸੁਣਨ ਈ ਚੀ ਇਨਾ ਮਤਲਬ ਇੰਟਰਸਟ ਆ ਰਾ, ਕਿ ਮੈਂ ਇਸ ਚੀਜ਼ ਨੂੰ ਟਰਾਈ ਕਰਾਂ।
ਮੈਂ ਖੁਦ ਅੱਜ ਸੋਚ ਰੀ ਸੀ, ਪਾਪਾ ਨੂੰ ਖੁਵਾਵਾਂ ਬਟ ਐਨਾ, ਜਦੋਂ ਹਾਫ ਡੇ ਹੋਏ ਨਾ ਉਦੋਂ ਹੀ ਖੁਆਇਆ ਜਾ ਸਕਦਾ ਐ। ਚੀਜ਼ਾਂ, ਹੋਰ ਐ ਚੀਜ਼ਾਂ ਨਾ ਹਾਂ, ਹੋਰ ਐ ਫਿਰ ਤੁਹਾਨੂੰ ਪਤਾ ਈ ਐ, ਫੇਰ ਹੈਵੀ ਵੀ ਕਰ ਜਾਂਦੀਆਂ, ਐਸਾ ਨੀ ਕਿ ਹੈਵੀ ਨੀ ਕਰਦੀਆਂ, ਹੈਵੀ ਵੀ ਕਰਦੀਆਂ ਕਿਉਂਕਿ ਫੇਰ ਐ ਬ੍ਰੈਡ ਵੀ ਹੈਗੀਆਂ ਫੇਰ ਇਦੇ ਉੱਤੇ ਦੁੱਧ ਵੀ ਪੈਂਦਾ, ਕਿੰਨਾ ਦੁੱਧ ਪੈ ਜਾਂਦਾ ਇਦੇ ਅੰਦਰ ਅੱਧਾ, ਅੱਧੇ ਕੱਪ ਅੱਧੇ ਕੱਪ ਤੋਂ ਵੀ ਉੱਪਰ ਦੁੱਧ ਪੈ ਜਾਂਦਾ, ਮੇਰੇ ਖਯਾਲ ਨਾਲ ਅਗਰ ਆਪਾਂ ਬਣਾਈਏ ਤੇ ਚੰਗੀ ਤਰ੍ਹਾਂ।
ਹਾਂ, ਬਈ ਇੱਕ ਆਪਣੀ ਤਸੱਲੀ ਨਾਲ, ਬੰਦਾ ਹਾਂ, ਬ੍ਰੈਡ ਸੋਕੇਗਾ ਜ ਉਹ ਤੇ ਫੇਰ ਅੱਧਾ-ਅੱਧਾ ਕੱਪ ਦੁੱਧ ਤੇ ਉਹ ਤੇ ਵੈਸੇ ਹੀ ਕੱਪ ਦੁੱਧ ਤੇ ਵੈਸੇ ਹੀ ਚਲਾ ਜਾਂਦਾ।
ਹਾਂ, ਹੁਨ ਜਿੱਦਾ ਆਪਾਂ ਪੂਰਾ ਕੱਪ ਪਾਵਾਂਗੇ ਤੇ ਬ੍ਰੈਡ ਤੇ ਅੱਧਾ ਕ ਅੱਧਾ ਕੱਪ ਦੁੱਧ ਤੇ ਵੈਸੇ ਈ ਸੋਕ ਲੇਗੀ।
ਹਾਂ, ਉ ਤੇ ਵੈਸੇ ਈ ਚਲਾ ਜੇਗਾ।
ਮੈਂ ਵੈਸੇ ਟਰਾਈ ਕਰਦੀ ਆ, ਅਲੱਗ-ਅਲੱਗ ਚੀਜ਼ਾਂ ਬਨਾਨਾ। ਮੈਨੂੰ ਹੈ ਥੋੜਾ ਕਿ ਬਈ ਟਰਾਏ ਕਰਾ, ਹੁਨ ਮੈਨੂੰ ਜ਼ਿੱਦਾ ਰੈਸਪੀਸ ਪ ਤਾ ਲੱਗਦੀ ਐ ਨਾ ਫੇਰ, ਮੈਂ ਕੋਸ਼ਿਸ਼ ਕਰਦੀ ਆ, ਚਲੋਂ ਬਨਾਈਏ। ਹੋਰ ਵੈਸੇ ਐ ਹੈਗਾ ਹੈ ਕਿ ਮੰਮੀ ਹੁੰਦੀ ਏ ਨਾ ਤੇ ਫੇਰ ਏਦਾਂ ਹੋ ਜਾਂਦਾ ਸਾਨੂੰ, ਕਿ ਨਈ ਯਾਰ ਮੰਮੀ ਬਨਾਏਗੀ ਜੋ ਵੀ ਬਨਾਏਗੀ।
ਹਾਂ, ਫੇਰ ਸਾਨੂੰ ਨਾ ਆਲਸ ਆਂਦਾ। ਹੁਨ ਸਾਨੂੰ ਆਲਸ ਆ ਜਾਂਦਾ ਐ, ਕਿ ਨਈ ਮੰਮੀ ਹੈ ਤੇ ਔ ਬਨਾਣਗੇ ਆ
ਬਸ ਐਹੀ ਗੱਲ ਐ ਮੇਰੀ ਵੀ, ਹੁਨ ਜਿੱਦਾਂ ਔ ਮੰਮੀ ਨਹੀਂ ਏ ਨਾ, ਹੁਨ ਮੈਨੂੰ ਪਤਾ ਮੈਂ ਅੱਠ ਵਜੇ ਉੱਠ ਨਾ ਮੈਨੂੰ ਰੋਟੀ ਸਬਜ਼ੀ ਬਣਾਨੀ ਐ, ਪਾਪਾ ਅਸੇ ਮੈਨੂੰ ਸਾਰਾ ਕੰਮ ਕਰਨਾ, ਕੱਲ ਮੈਂ ਰਾਜਮਾ ਬਨਾਏ, ਪਾਪਾ ਕੇਂਦੇਂ ਥੋੜੇ ਜੇ ਖੱਟੇ ਸੀ, ਕਿਉਂਕਿ ਮੈਨੇ ਉਦੇ ਵਿੱਚ ਆਮਚੂਰ
ਆਮਚੂਰ ਪਾਯਾ ਸੀ।
ਫੇਰ ਮੈਂ ਪਾਪਾ ਨੂੰ ਕਿਆ, ਮੈਂ ਕਿਆ ਪਾਪਾ ਮੈਂ ਆਪਨੇ ਹਾਂ ਫੇਰ ਮੈਂ ਕਿਆ ਪਾਪਾ ਮੈਨੇ ਗਾੜੇ ਬਨਾਤੇ ਸੀ, ਮੈਂ ਪਾਣੀ ਪਾਣਾ ਭੁੱਲ ਗੀਸੀ ਫੇਰ ਮੈਂ ਜਦੋਂ ਮੇਰੇ ਬ੍ਰਦਰ ਦਾ ਦੋਸਤ ਏ ਔ ਬੜੇ ਖਾਂਦਾ, ਰਾਜਮਾ ਸਾਡੇ ਹੱਥ ਦੇ ਫੇਰ ਮੈਂ ਉਨੂੰ ਬੁਲਾਇਆ ਨਾ, ਤੇ ਉਦੇ ਅਸੇ ਮੈਨੇ ਫੇਰ ਪੇਲੇ ਪਾਣੀ ਪਾਇਆ ਫਿਰ ਉਨੂੰ ਗਰਮ ਕਰਦੀ ਰਈ, ਮੈਂ ਕਿਆ ਉਦਾ ਸਹੀ ਹੋ ਗਿਆ ਸੀਗਾ ਫਿਰ, ਮੈਂ ਕਿਆ ਮੇਰੇ ਕੋਲ ਗ਼ਲਤੀ ਹੋ ਗਈ ਪਾਪਾ ਮੈਂ ਹੁਨ ਦੇਖ ਕੇ ਬਨਾਉਂਗੀ, ਹੁਨ ਫਲੀਆਂ ਆਲੂ ਬਨਾਈਆਂ ਮੈਂ ਹੁਨ ਮੈਂ ਪੁੱਛਿਆ ਨੀ ਕਿੱਦਾ ਬਨੀਆ ਔਰ ਮੈਂ ਖਾ ਕੇ ਆਈ ਆ, ਮੇਰੇ ਅਕੋਰਡਿੰਗ ਤੇ ਸਹੀ ਬਣੀ ਸੀ।
ਠੀਕ ਬਨੀ, ਹਾਂ।
ਹੁਨ ਪਾਪਾ ਨੂੰ ਪਤਾ ਔਏ, ਬਾਕੀ ਮਸਾਲੇ ਤੇ ਕੋਈ ਵੀ ਨੀ ਪਾਂਦੇ ਅਸੀਂ। ਤੇ ਜਿਵੇ ਹਲਦੀ, ਨੂਨ, ਨਮਕ, ਹੋ ਗਿਆ ਐ ਹਲਦੀ ਹੋ ਗਈ, ਲਾਲ ਮਿਰਚ ਹੋਗੀ, ਬਸ ਹਲਦੀ, ਲਾਲ ਮਿਰਚ ਤੇ ਨਮਕ ਹੋਗੀ, ਹੋਰ ਬ ਐ ਮੇਰਾ, ਕਾਲੀ ਮਿਰਚ ਪਾਓ ਤੇ ਪਾਓ, ਨਹੀਂ ਤੇ ਫੇਰ ਮੈਂ ਵੈਸੇ ਵੀ
ਹਮ ਅਸੀਂ ਲਾਲ ਮਰਚ ਕੋਨੀ ਯੂਜ ਕਰਦੇ ਅਸੀਂ, ਆਪਨਾ ਨਾ ਔ ਪਾ ਲੈਂਨੇ ਆ ਵਿੱਚ ਹਰੀਆਂ ਮਰ
ਅਸੀਂ ਕੁ, ਜਿਵੇਂ ਘਰ ਦੀ ਕੁੱਟੀ ਹੋਈ ਮਿਰਚਾਂ ਨੀ ਹੁੰਦੀਆਂ ਲਾਲ
ਹਾਂ, ਔ-ਔ ਵੀ ਬੜੀ ਸਈ ਰੇਂਦੀ ਏ ਹਾਂ, ਉਹ ਵੀ ਠੀਕ ਰੇਂਦੀ ਏ।
ਤਿੱਖੀ ਵੀ ਬੜੀਆਂ ਹੁੰਦੀ ਆਂ ਐਸੀ ਨਹੀਂ ਕਿ ਤਿੱਖੀ ਨੀ ਹੁੰਦੀ, ਤਿੱਖੀ ਵੀ ਔਈ ਹੁੰਦੀਆਂ ਨੇ ਜ਼ਿਆਦਾ ਫਿਰ। ਮੈਂ ਪਾਂਨੀ ਆ ਫੇ ਕਿਰ ਜਰਾ ਜੀ ਚੁਟਕੀ ਜਿੰਨਾ ਪਾਂਨੀ ਆ ਕਿ ਬਈ ਸਹੀ ਚੱਲ ਜੇ।
ਹਾਂ, ਨਹੀਂ ਔ ਤੇ ਹੈ ਦੇਖੋ ਘਰ ਦੀ ਚੀਜ਼ ਤੇ ਫੇਰ ਦੇਖੋ ਘਰ ਦੀ ਹੀ ਹੁੰਦੀ ਏ।
ਹਾਂਜੀ।
ਹੁਨ ਘਰ ਦੀ ਕੋਈ ਵੀ ਚੀਜ਼ ਬਨਾਓ ਉਹਦਾ ਟੇਸਟ ਅਲੱਗ ਹੋ ਜਾਂਦਾ ਕੁਛ ਵੀ।
ਹਾਂਜੀ, ਬਟ ਆਪਾਂ ਬਾਹਰੋਂ ਜੋ ਖਾਂਨੇ ਆ ਨਾ ਆਪਾਂ ਨੂੰ ਲੱਗਦਾ ਸਵਾਦ ਬਟ ਉਹ ਅਪਾਂ ਨੂੰ ਨਹੀਂ ਪਤਾ ਕਿ ਉਹ ਅਪਾਂ ਉਹਨਾਂ ਨ ਨਹੀਂ ਹਾਂ ਉਹੀ ਕਿ ਮਤਲਬ ਉਹ ਕਿਹੜੇ ਹਿਸਾਬ ਨਾਲ ਬਨਾ ਕੇ ਦੇ ਰਹੇ ਨੇ ਆਪਾਂ ਨੂੰ, ਕਿੱਦਾਂ ਹੈ ਕਿੰਨੇ ਟਾਈਮ ਦਾ ਪਿਆ ਕਿਵੇ ਹੈ ਫਿਰ ਇਸ ਨਾਲੋਂ ਵਧੀਆ ਸਾਨੂੰ ਲੱਗਦਾ ਕਿ ਅਸੀਂ ਘਰ ਬਨਾ ਕੇ ਖਾਈਏ ਜਿਆਦਾ ਬੇਟ ਤਰ ਹੇ, ਉਹ ਵੈਸੇ ਵੀ ਮੈਂ ਬਾਹਰ ਦਾ ਕੁਛ ਖਾਨਾ ਪਸੰਦ ਨਹੀਂ ਕਰਦੀ ਮੈਂ ਬਹੁਤ ਰੇਅਰਲੀ ਪਸੰਦ ਕਰਨੀ ਆ, ਜਿੱਦਾਂ ਕਿ ਇੱਕ ਇੱਕ ਮਹੀਨੇ ਬਾਅਦ ਮੈਨੂੰ ਕੋਈ ਚੀਜ ਮੈਨੂੰ ਚਾਹੀਏ ਹੋਏ ਕਿ ਮੈਂ ਇਹ ਖਾਣਾ ਓਹ ਖਾਣਾ ਫੇਰ ਹੀ ਮੈਂ ਖਾਂਨੀ ਹਾ।
ਨਹੀਂ-ਨਹੀਂ ਠੀਕ ਹੈ ਹੋਰ ਕਿ ਅਪਣਾ ਥੋੜਾ ਹੋਨਾ ਵੀ ਚਾਹੀਦਾ ਬੰਦੇ ਨੂੰ ਨਾ, ਥੋੜਾ ਜਿਵੇਂ ਕਿਹਲੋ ਕੰਟਰੋਲ ਇਚ
ਹਾ ਹੁਣ ਜਿੱਦਾਂ ਅੱਜ ਪਾਪਾ ਕਹਿੰਦੇ ਨਾਸ਼ਤੇ ਚ ਸਮੋਸੇ ਖਾਣੇ ਹੈ। ਮੈਂ ਕਿਹਾ ਪਾ ਪਾਪਾ ਲੇ ਆਓ ਫੇਰ ਮੈਨੂੰ ਕੀ ਕਹ ਰਏ ਹੋ। ਲੈ ਕੇ ਆਓ ਫੇਰ ਪਾਪਾ ਲੈ ਕੇ ਆਏ। ਫੇਰ ਪਾਪਾ ਨੇ ਖਾਦਾ ਮੈਂ ਕਿਹਾ ਇੱਕ-ਇੱਕ ਹੀ ਲਿਆਣਾ ਜਿਆਦਾ ਵੀ ਨੀ ਖਾਣੇ ਫੇਰ ਉਹ ਇਕ ਇਕ ਪੀਸ ਖਾਦਾ ਅਸੀਂ ਬਸ ਔਰ ਚਾਹ ਨਾਲ ਫੇਰ ਉਹ ਖਾਦਾ ਨਾਸਤੇ ਚ।
ਹੋਰ
ਅੱਛਾ ਹੁਨ ਰਾਤ ਦਾ ਨੀ ਪਤਾ ਲੱਗ ਰਿਹਾ ਕੀ ਖਾਨਾ।
ਰਾਤ ਦਾ ਤੇ ਦੇਖੋ ਰਾਤੀ ਪਤਾ ਲੱਗਦਾ ਜੈ ਅਸੀਂ ਖਾਣਾ ਕੀ ਏ, ਮੈਂ ਕਿਆ ਰਾਤ ਦਾ ਦੇਖੋ ਰਾਤੀ ਪਤਾ ਲੱਗਦਾ ਅਸੀ ਖਾਨਾ ਕੀ ਏ।
ਇਹ ਇਹ ਸਿਸਟਮ ਬੜਾ ਹੈ ਕਿ ਸਵੇਰੇ ਉਠੋ ਸਵੇਰ ਦੀ ਚਿੰਤਾ
ਸਵੇਰ ਦਾ ਨਿਪਟਾ ਕੇ ਅਜੇ ਹਟਾਂਗੇ ਨੀ ਹਾਏ ਹੁਨ ਤ
ਹਾ ਹੁਨ ਜਿਵੇਂ ਸਬਜ਼ੀ ਸਵੇਰੇ ਖਾ ਲਈ ਏ ਹੁਨ ਰਾਤੀ ਕੁਛ ਉਹ ਚਾਹੀਦਾ ਤ ਤਰੀ-ਤਰੀ ਟਾਈਪ।
ਹਾਂ ਕੁਛ ਗ੍ਰੇਵੀ ਟਾਈਪ ਮਿਲ ਜਾਏ।
ਹਾਂ ਹੁਣ ਉਹ ਆਦਤ ਤੇ ਅਪ ਅਧਿਕਤਰ ਸਰਦਾਰਾ ਚ ਬਹੁਤ ਆਦਤ ਹੈ ਕਿ ਰਾਤੀ ਤੇ ਗ੍ਰੇਵੀ ਟਾਈਪ ਚਾਹੀਦਾ ਕੁਛ। ਤੇ ਸਵੇਰੇ ਬੇਸ਼ੱਕ ਸਬਜ਼ੀਆਂ ਖਵਾ ਦੋ ਹੁਨ ਹਰ ਵੇਲੇ ਦਾਲ ਵੀ
ਦੀ ਦਾਲ ਹੋਨੀ ਚਾਹੀਦੀ ਜੇ।
ਹਾਂ ਰਾਤੀ ਦਾਲ ਹੁਨ ਮੈਂ ਸੋਚ ਰਹੀ ਹੋ ਮੈਂ ਹੁਨ ਦਾਲ ਬਨਾਈ ਸੀਗੀ। ਪਰਸੋ ਤੇ ਉਹ ਥੋੜ੍ਹੀ ਜਿਹੀ ਪਾਈ ਜਾ ਕੇ ਪਾਪਾ ਨੂੰ ੳਈੳ ਦਾਂ ਕਿ ਨਵੀਂ ਬੱਨਾ।
ਹ ਹ ਨਹੀਂ ਤੁਸੀਂ ਉਹਨੂੰ ਟੇਸਟੀ ਜਿਹਾ ਲਸਨ ਅਦਰਕ ਪਾ ਕੇ ਹੁਨ
ਤਰਕਾ ਲਾ ਕੇ ਕਿਉਂਕਿ ਐਕਚੁਲੀ ਨਾ ਪਰਸੋਂ ਮੈਂ ਪੜੀ ਥੋੜੀ ਪਰੇਸ਼ਾਨ ਸੀ। ਮੈਂ ਏਦਾਂ ਹੀ ਦਾਲ ਨੂੰ ਤੜਕਾ ਲਾ ਤਾ ਹੁਨ ਉਹ ਫੇਰ ਪਾਪਾ ਨੇ ਵੀ ਨੀ ਖਾਧੀ ਥੋੜੀ ਜਿ ਖਾਧੀ ਤੇ ਹੁਨ ਪਈ ਏ ਉਹ ਵੀ ਵੇਸਟ ਨੀ ਕਰਨੀ ਚਾਹੀੲ।
ਹਾਂ ਨਹੀਂ ਦੇਖੋ ਵੇਸਟ ਕਰਨੀ ਨੀ ਚਾਹੀਦੀ ਹੈ ਆਨ ਵੀ ਚਲੋ ਠੀਕ ਕਿਉਂ ਹੁਨ ਪਤਾ ਨੀ ਹੁਨ ਸਾਡਾ ਮਤਲਬ ਜੋ ਜੈਂਟਸ ਲੋਕ ਹੁੰਦੇ ਪਤਾ ਨੀ ਕਿਵੇਂ ਕਮਾਂਦੇ।
ਕਿੱਦਾਂ ਕਮਾਦੇ ਓਹੀੳ ਮੈਂ ਕਿਹਾ ਮੇਰੇ ਪਾਪਾ ਏਡੀ ਧੁੱਪੇ ਜਾਂਦੇ ਨੇ ਧੁੱਪੇ ਮਾਰਕੀਟਿੰਗ ਕਰਦੇ ਨੇ ਬੜੇ ਪਰੇਸ਼ਾਨ ਰਹਿੰ ਹੁੰਦੇ ਨੇ ਉਹ ਫੇਰ ਮੈਂ ਸੁੱਟਾਂ ਵੀ ਕਿਉਂ ਇਹਨੂੰ ਚਲੋ ਦੋ ਚਮਚ ਹੁੰਦੇ ਉਹਨੂੰ ਆਪਾਂ ਸੁੱਟ ਸਕਦੇ ਹਾਂ ਹਨਾ ਹੁਨ ਇੱਕ, ਇੱਕ ਕੋਲੀ ਤੇ ਨੀ ਸੱਟ ਸਕਦੇ ਅਪਾਂ।
ਹਾਂ ਏਹ ਔਹ ਹੋ ਜਾਂਦੀ ਗਲਾ ਗੱਲ ਅਲੱਗ ਹੁਣ ਜਿਵੇਂ ਹੁਣ ਮੈਂ ਹਾਂ ਨਈ ਖਾਂਦੇ।
ਕਈ ਹੋਰ ਤਾਕਤ ਈ ਔਦੇ ਚ ਹੁੰਦੀ ਏ।
ਹਾਂ ਹੁੰਦੀ ਔਦੇ ਚੀ। ਹੁਣ ਮੇਰਾ ਦੇਖੋ ਹਿਸਾਬ ਹੁਣ ਪਰਸੋਂ ਦਾਲ ਬਣਾਈ ਸੀ ਮੈਂ ਤੇ ਔ ਪਈ ਸੀ ਕੱਲ ਮੈਂ ਹਮਮ ਵੇਸਣ ਬਣਾਇਆ ਸੀ ਤੇ ਵੇਸਨ ਪੇਯਾ ਹੋਯਾ ਸੀ ਤੇ ਮੈਂ ਅਜ ਸਵੇਰੇ ਸਾਰਾ ਕੁੱਛ ਚੁੱਕ ਕੇ ਮੈਂ ਮੈ ਔਹ ਬਨਾਤੇ ਮਿੱਸੇ ਫੁਲਕੇ ਹਹ ਆਟੇ ਚ ਮਲ ਕੇ ਮੈ ਕਯਾ ਖ਼ਰਾਬ ਜਾਏਗੀ।
ਪੋਡਕਾਸਟ ਦੇਖ ਰੀ ਸੀ ਮੈਂ ਔਦੇ ਚ ਨਾ ਔਹ ਬੋਲਦੇ ਕਿ ਬਈ ਸਰਦਾਰਾਂ ਦਾ ਮਾਮਲਾ ਸਈ ਰੈਂਦਾ ਹੈ ਕਿ ਏਨਾ ਜੋ ਵੀ ਬੱਚ ਚੇਯਾ ਕੁਚਿਆ ਕੁਛ ਨੀ ਸੱਟਦੇ ਐ ਬੱਚਿਆਂ ਕੁੱਚਿਆਂ ਸਭ ਰੋਟੀਆਂ ਚ ਪਾ ਦਿੰਦੇ। ਮਿੱਸੀ ਰੋਟੀ ਬਣ ਜਾਂਦੀ ਐ ਨਾ ਅਪਣੀ।
ਦੇਖੋ ਅਸੀਂ ਤੇ ਮੈਂ ਤੇ ਦੇਖੋ ਕੋਸ਼ਿਸ਼ ਕਰਨੀ ਐ ਕਿ ਬੀ ਦੇਖੋ ਜਿੱਥੇ ਤੱਕ ਏਹ ਖਰਾਬ ਨਾ ਹੋਵੇ।
ਬਟ ਏਹ ਕਿ ਹੁਣ ਅਸੀਂ ਦੋ ਆ ਨਾ ਮੇਰੇ ਪਾਪਾ ਔਰ ਮੈਂ ਈ ਆਂ ਮੈਂ ਬੜੀ ਕੋਸ਼ਿਸ਼ ਕਰਨੀ ਆ ਕਿ ਮੈਂ ਥੋੜਾ ਈ ਬਨਾਵਾਂ।
ਹਮ, ਮੇਰਾ ਵੀ ਏਹੀ ਰੈਂਦਾ ਕਿ ਦੇਖੋ ਮਿਸ ਹਾਂ।
ਚਲੋ ਫਿਰ ਕਰਦੀਆਂ ਮੈਨੂੰ ਨਾ ਕੋਲ ਆ ਰੀ ਐ ਨਾ।
ਠੀਕ ਐ-ਠੀਕ ਐ ਹਾਂਜੀ ਕੋਈ ਨੀ ਜੀ ਸਸੀਕਾਲ।